ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਹੋ
ਹਾਂਜੀ ਤੁਸੀਂ ਦੱਸੋ
ਵਧੀਆ ਜੀ ਵਧੀਆ
ਹੋਰ ਕੀ ਬਣਦਾ
ਹਾਂਜੀ
ਕੀ ਕਰਦੇ ਪਿਓ ਮੈਂ ਖਿਆ
ਬਸ ਬੈਠੇ ਸੀ, ਚਾਹ ਪਾਣੀ ਪੀ ਕੇ
ਔਕੇ ਹੋਰ ਸੁਣਾਓ
ਹੋਰ ਬਸ, ਠੰਡੀ ਹਵਾ ਦੇ ਮਜ਼ੇ ਲੈਂਦੇ ਪਏ ਹ
ਹੋਰ ਮੰਮੀ ਹੋਰ ਕੀ ਕਰਦੇ
ਮੰਮੀ, ਔ ਗਏ ਨੇ ਬਾਹਰ ਬਜ਼ਾਰ ਬਜੂਰ ਸ਼ੋਪਿੰਗ ਵਗੈਰਾ ਕਰਨ
ਠੀਕ, ਤੇ ਤੁਸੀਂ ਨੀ ਗਏ ਨਾਲ
ਨਹੀਂ ਮੈਂ ਨਹੀਂ ਗਿਆ। ਮੈਂ ਆਪਣੇ ਨਾਨਾ ਕੋਲ ਬੈਠਾ
ਨਾਨੀ ਹਾਊਸ ਆਏ ਔ
ਹਾਂ ਨਾਨਾ ਕੋਲ ਨਾ ਮੈਂ ਇਸ ਟਾਈਮ ਚਾਹ ਪਾਣੀ ਲੈ ਕੇ ਆਉਂਦਾ, ਨਾਨਾ ਕੋਲ ਕੋਈ ਰਹਿੰਦਾ ਨਹੀਂ ਨਾ। ਮਾਮਾ ਮਮਾ ਸਾਰੇ ਜਿਹੜੇ ਹੈਗੇ ਨੇ, ਉਹ ਦੂਜੇ ਮਕਾਨ ਚਲੇ ਗਏ। ਫਿਰ ਨਾਨਾ ਇਕੱਲਾ ਰਹਿੰਦਾ ਹੈ, ਤੇ ਫਿਰ ਮੈਂ ਨਾਨੇ ਕੋਲ ਚਾਹ ਪਾਣੀ ਲੈ ਕੇ ਮਨਾ ਫਿਰ ਇਹਨਾਂ ਦੀ ਵੀ ਦੇਖਭਾਲ ਦੀ ਜ਼ਰੂਰਤ ਹੈਗੀ ਨਾ।
ਹਾਂਜੀ
ਹੋਰ।
ਬਸ ਵਧੀਆ ਤੁਸੀਂ ਦੱਸੋ?
ਬਸ ਜੀ ਵਧੀਆ ਚੱਲ ਰਿਹਾ ਕੰਮ।
ਘੁੰਮਣ ਨਹੀਂ ਗਏ ਕਿਤੇ?
ਘੁੰਮ ਗਏ ਸੀ ਘੁੰਮਣ ਆ ਵੀ ਗਏ ਹਾਂ।
ਚਲੋ ਵਧੀਆ ਵਧੀਆ।
ਹੋਰ ਕੀ ਕੁਛ ਕਰਨ ਦਾ ਸ਼ੌਕ ਹੈ ਤੁਹਾਨੂੰ?
ਮੈਨੂੰ ਸਿੰਗਿੰਗ ਅਤੇ ਡਰਾਇੰਗ।
ਓਕੇ ਓਕੇ ਕਦੋਂ ਤੋਂ ਕਰ ਰਹੇ ਹੋ ਸਿੰਗਿੰਗ?
ਮੈਂ ਸਿਕਸਥ ਕਲਾਸ ਤੋਂ।
ਸਿਕਸ ਕਲਾਸ ਤੋਂ?
ਹਾਂਜੀ।
ਜਿਵੇਂ
ਕੀ?
ਜਿਵੇਂ ਕਿਹੜੀ ਮਤਲਬ ਸਿੰਗਿੰਗ ਕਲਾਸਿਕ ਫਿਰ। ਪੰਜਾਬੀ।
ਪੰਜਾਬੀ।
ਓਕੇ ਪੰਜਾਬੀ ਮਤਲਬ ਸਾਰੇ ਪੰਜਾਬੀ ਕਿ ਥੋੜ੍ਹਾ ਬਹੁਤਾ ਹਿੰਦੀ ਵਗੈਰਾ ਬੋਲੀਵੁੱਡ ਵਗੈਰਾ ਨੇ।
ਹਿੰਦੀ ਵੀ ਕੋਈ ਕੋਈ। ਜੋ ਵਧੀਆ ਲੱਗਦਾ ਅਤੇ ਹਾਂਜੀ। ਹਾਂਜੀ ਹਾਂਜੀ ਹਾਂਜੀ ਹੋਰ ਦੱਸੋ?
ਬਸ ਜੀ ਵਧੀਆ।
ਤੁਹਾਡੀ ਕੀ ਹੋਬੀ ਹੈ।
ਮੇਰੀ ਵੀ ਹੋਬੀ ਆਈ ਆ ਜੀ ਸਿੰਗਿੰਗ ਕਰਨਾ ਗਿਟਾਰ ਵਜਾਉਣਾ। ਅਤੇ ਐਂਡ ਹਾਰਮੋਨੀਅਮ ਥੋੜ੍ਹਾ ਬਹੁਤਾ ਪਲੇਅ ਕਰ ਲੈਂਦਾ। ਅਤੇ ਹੋਰ। ਥੋੜਾ ਬਹੁਤਾ ਅ ਜਿੰਮ ਜੁਮ ਜਾਂਦੇ ਆਂ। ਸਵੇਰੇ ਉੱਠ ਕੇ ਪੰਜ ਵਜੇ। ਫਿਰ ਉਹਦੇ ਬਾਅਦ ਆਉਦੇ ਹਾਂ ਸੱਤ ਵਜੇ ਸੱਤ ਸਾਢੇ ਛੇ ਵਜੇ ਤੱਕ ਆਉਂਦੇ ਹਾਂ। ਅਤੇ ਉਹ ਤੋਂ ਬਾਅਦ ਸਵੇਰੇ ਨਹਾ ਧੋ ਕੇ ਰੋਟੀ ਰਾਟੀ ਖਾ ਕੇ। ਫੇਰ ਨਾਨੇ ਕੋਲ ਆਓਨੇ ਆ ਰੋਟੀ ਪਾਣੀ ਲੈ ਕੇ। ਉਹ ਤੋਂ ਬਾਅਦ ਜਾਂਦਾ ਮੈਂ ਜਿੱਥੇ ਕਲਾਸਿਸ ਲੈਂਦਾ ਪਿਆ ਗ੍ਰਾਫਿਕ ਡਿਜ਼ਾਇਨਿੰਗ ਦੀ।
ਹ
ਫਿਰ ਉੱਥੇ ਤੋ ਆਂਦਾ ਮੈਂ ਢਾਈ ਵਜੇ। ਢਾਈ ਤਿੰਨ ਵਜੇ ਆ ਕੇ। ਫਿਰ ਰੋਟੀ ਪਾਣੀ ਖਾ ਕੇ ਫਿਰ ਦੁਬਾਰਾ ਉਹਨਾਂ ਨੂੰ ਦੁਪਹਿਰ ਨੂੰ। ਅਤੇ ਸ਼ਾਮੀ ਮਾੜੀ ਮੋਟੀ ਫਿਲਮ ਘੁੰਮੀ ਸ਼ੁਮੀ ਕਰ ਲਈ। ਫੋਨ ਫੋਨ ਚਲਾ ਆਰਾਮ ਕਰਿਆ ।ਫਿਰ ਦੁਬਾਰਾ ਆ ਗਏ ਬਸ ਇਹੀ ਜਿਹੀ ਰੂਟੀਨ ਹੈਗਾ।
ਤੁਹਾਡਾ ਫੇਵਰੇਟ ਫਾਸਟ ਫੂਡ?
ਫੇਵਰੇਟ ਫਾਸਟ ਫੂਡ ਦਾ ਮੈਨੂੰ ਮਨਾ ਕੀਤਾ ਡਾਕਟਰ ਨੇ ਵੈਸੇ ਫਿਰ ਵੀ ਤੁਹਾਨੂੰ ਦੱਸ ਦਿੰਦਾ ਮੈਂ। ਅ ਫੇਵਰੇਟ ਫਾਸਟ ਫੂਡ ਕੇ ਐਫ ਸੀ। ਕੇ ਐਫ ਸੀ, ਮਸ਼ਰੂਮ ਰੋਲ।
ਓ ਕੇ।
ਤੁਹਾਡਾ
ਐਫ ਸੀ ਮੋਮੋਜ਼।
ਓ ਕੇ।
ਹਾਂਜੀ।
ਸਾਡੇ ਇੱਥੇ ਪੰਜਾਬੀ ਫਾਸਟ ਫੂਡ ਹੈਗੇ ਨੇ। ਪੰਜਾਬੀ ਫਾਸਟ ਫੂਡ ਲਾਉਂਦੇ ਨੇ। ਡੋ ਉੱਥੇ ਦਾ ਖਾਣਾ ਮੈਂ ਸਪੈਸ਼ਲ ਸਿੱਖ ਭਰਾ ਆਪਣੇ ਹੋਰ ਜੀ ਬਸ ਵਧੀਆ।
ਹੋਰ ਰੋਟੀ ਰੁਟੀ ਖਾ ਲਈ ਤੁਸੀ ।
ਰੋਟੀ ਹਾਲੇ ਕਿੱਥੇ ਖਾਣੀ ਹੈ ।ਅਸੀਂ ਤਾਂ ਲੇਟ ਖਾਂਦੇ ਹਾਂ। ਦੱਸ ਹਰੇੇ ਦੱਸ ਵਜੇ
ਠੀਕ ਠੀਕ
ਰੋਟੀ ਤੁਸੀਂ ਖਾ ਲਿੱਤੀ
ਹੁਣ ਰੋਟੀ ਬਣਾਗੀ।
ਅੱਛਾ!
ਫਿਰ ਖਾਵਾਂਗੇ। ਕਦੇ ਕਦੇ ਜਦੋਂ ਮਨ ਹੁੰਦਾ ਤਾਂ, ਵੈਸੇ ਤਾਂ ਮੰਮੀ,
ਅੱਛਾ, ਅੱਛਾ ਚਲੋ! ਇਹ ਵੀ ਗੱਲ ਵਧੀਆ।
ਹਾਂਜੀ ਹੋਰ ਦੱਸੋ।
ਹੋਰ ਜੀ ਬਸ ਕੁਛ ਨਹੀਂ, ਬੈਠੇ ਅ
ਕੋਈ ਆਪਣੀ ਲਾਈਫ ਦਾ ਐ ਸਾਭ ਬਾਰੇ ਦੱਸੋ, ਜੋ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੋਵੇ। ਜਿਹਨੂੰ ਤੁਸੀਂ ਯਾਦ ਕਰਕੇ ਬਹੁਤ ਖੁਸ਼ ਹੁੰਦੇ ਹੋ ।ਕੋਈ ਐਸੀ ਗੱਲ
ਇਹ ਤਾਂ ਸੋਚਣਾ ਪਏਗਾ। ਹੁਣ ਤੱਕ ਤਾਂ ਜੀ, ਬਸ ਇਹੀ ਹੈ। ਕਦੀ ਖੁਸ਼ੀ ਕਦੀ ਗਮ
ਫੇਵਰਟ ਮੂਵੀ ਲੱਗਦੀ ਹੈ।
ਫੇਵਰੇਟ ਮੂਵੀ, ਉਹ ਪੰਜਾਬੀ। ਬ ਕੇ ਜੜ ਮਤਲਬ ਪੰਜਾਬੀ ਦੱਸਦਾ।
ਦਸ ਦੋ
ਉਹੀ ਬੋਲਾ ਓਈ ਦੇਖੀ
ਹਾਂਜੀ ਦੇਖੀਏ ਹੈ।
ਹਾਂ। ਉਹ ਵਾਲੀ ਹੋ ਗਈ। ਤੇ ਨਾਲੇ ਉਹ ਜਿਹੜੀ ਤਾਣਿਆ ਹੈਗੀ ਐਕਟਰ, ਉਹਦੀ ਇੱਕ ਨਾ ਇੱਕ ਹੋਰ ਹੈਗੀ। ਉਹਦਾ ਨਾਮ ਯਾਦ ਨਹੀਂ ਆ ਰਿਹਾ ਮੈਨੂੰ ਫਿਲਮ ਦਾ।
ਤਾਂਨਿਆ ਉਹ ਅੰਮੀ ਵੀ ਰੱਖ ਨਾ ਲਾਲ
ਹਾਂ- ਹਾਂ -ਹਾਂ ਨਾਮ ਯਾਦ ਨਹੀਂ ਆ ਰਿਹਾ ।ਪਤਾ ਨਹੀਂ ਕਿਹੜੀ ਫਿਲਮ ਸੀ। ਹਾਂ ਸੁਫਨਾ, ਪਤਾ ਨਹੀਂ ਇਹੋ ਜਿਹਾ ਕੁਝ ਸੀ। ਉਹ ਬੜੀ ਫਿਲਮ ਉੱ ' ਚੜੀ ਸੀ।
ਮੂਵੀ ਚੜੀ ਸੀ। ਜਿਹੜੀ ਮੈਂ ਦੱਸ ਰਹੀ ਹਾਂ।
ਸੁਫਨਾ
ਹਾਂਜੀ
ਉਹ ਮੈਂ ਥੋੜੀ ਬਹੁਤੀ ਦੇਖੀ। ਮੈਂ ਸਾਰੀ ਦੇਖੀ ਨਹੀਂ।
ਅਤੇ ਇੱਕ ਉਹ ਮੂਵੀ ਜਿਹਦੇ ' ਉਹ ਉਹਨੂੰ ਆਪਣੇ ਘਰ ਲੈ ਕੇ ਜਾਂਦਾ। ਉਹ ਵਾਲੀ ਹੀ ਕਹਿ ਰਹੇ ਹੋ ਕਿ
ਨਾਮ ਦੱਸਣਾ ਇੱਕ ਵਾਰੀ।
ਨਾਮ ਹੀ ਨੀ ਯਾਦ ਆ ਰਿਹਾਂ।
ਮੈਂਵੀ ਪਤਾ ਨਾਮ ਯਾਦ ਨਹੀਂ ਆ ਰਿਹਾ।
ਕੀ ਹੋਰ ਦੱਸੋ।
'ਹੋਰ ਬਸ, ਹੋਰ ਤੁਸੀਂ ਦੱਸੋ ਆਪਣੇ ਜ਼ਿੰਦਗੀ ਦੇ ਐਸੇ ਮੂਮੈਂਟ। ਜਿਹੜੇ ਤੁਹਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਦਿੰਦੇ ਨੇ।
ਹਾਂਆ। ਮੈਨੂੰ ਵੀ ਸੋਚਣਾ ਪਏਗਾ।
ਅਗਲੀ ਵਾਰ ਸੋਚ ਕੇ ਰੱਖਾਂਗੀ।
ਕੋਈ ਨੀ ਸੋਚ ਲੈਣਾ।
ਹਾਂਜੀ।
ਹੋਰ, ਘਰ ਸਭ ਠੀਕ।
ਹਾਂਜੀ- ਹਾਂਜੀ ਸਭ ਵਧੀਆ।
ਚਲੋ ਵਧੀਆ ਹੋਣਾ ਚਾਹੀਦਾ।
ਹਾਂਜੀ, ਤੁਸੀਂ ਦੱਸੋ ਘਰ ਕਦੋਂ ਜਾਓਗੇ।
ਘਰ ਤੇ ਹਲੇ ਤਾਂ ਹੈਗਾ ਨੀ ਮਨ। ਮਨ ਹੈਗਾ, ਚਲੇ ਜਾਂਗੇ। ਅੱਧੇ ਪੌਣੇ ਘੰਟੇ ਚ।
ਕੀ ਕੋਲ- ਕੋਲ ਈ ਹੈ ਕੀ?
ਹਾਂਜੀ।
ਨਾਨੂੰ ਦਾ ਘਰ ਤੇ ਤੁਹਾਡਾ ਘਰ ਕੋਲ-ਕੋਲ ਐ।
ਹਾਂਜੀ ਕੋਲ ਈ ਹੈਗਾ, ਜ਼ਿਆਦਾ ਦੂਰ -ਦੂਰ ਨੀ ਹੈਗਾ ਹਾਂ- ਹਾਂ। ਇਹ ਹੋਣਾ ਦੋ- ਦੋ ਫਿਰ ਜਾਂ ਫਿਰ ਤਿੰਨ ਕਿਲੋਮੀਟਰ ਬਸ। ਪਾਰਕ ਦੇ ਕੋਲ ਹੈਗਾ। ਹੋਰ ਜੀ ਬਸ ਠੀਕ।
ਕੀ ਬਣਾਇਆ ਫੇਰ ਅੱਜ?
ਅੱਜ ਕੁਛ ਬਣਾਇਆ ਤਾਂ ਨਹੀਂ, ਅੱਜ ਲਿਆਂਦੀ ਬਾਹਰੋਂ ਦਾਲ ਲਿਆਂਦੀ ਏ। ਉਹੀ ਖਾਂਦੀ ਦਾਲ ਮੱਖਣੀ ਲਿਆਂਦੀ, ਤੇ ਸ਼ਾਹੀ ਪ ਪਨੀਰ ਲਿਆਇਆ ਸੀ ਨਾਲੇ।
ਠੀਕ।
ਬਸ ਉਹੀ ਖਾਧਾ, ਤੁਸੀਂ ਕੀ ਬਣਾਇਆ ਏ ਅੱਜ।
ਦਾਲ
ਤੁਸੀਂ ਵੀ ਦਾਲ ਬਣਾਈ ਏ, ਚਲੋ ਵਧੀਆ, ਫਿਰ ਕਿਵੇਂ ਜੇ ਲੱਗੀ ਫਿਰ ਦਾਲ।
ਹਾਂ, ਹਲੇ ਖਾਧੀ ਨੀ।
ਅੱਛਾ ਤੇ ਦਾਲ ਤੁਸੀਂ ਬਣਾਈਏ ਜਾਂ ਮੰਮਾ ਨੇ ਬਣਾਈ ਏ।
ਅਹ ਤੜਕਾ ਤੇ ਮੰਮੀ ਨੇ ਹੀ ਲਗਾਇਆ।
ਅੱਛਾ।
ਹਾਂਜੀ। ਮੈਂ ਬਸ ਸੀਟੀਆਂ ਲਾਣੇ ਵਾਸਤੇ ਰੱਖਤੀ ਹੀ ਗੈਸ ਤੇ ਬਾਕੀ ਤੜਕਾ ਤਾਂ ਮੰਮੀ ਨੇ ਈ ਲਗਾਇਆ, ਵੈਸੇ ਮੰਮੀ ਨੇ ਬਣਾਈ ਐ ਲੱਗਦਾ।
ਅੱਛਾ, ਚਾਵਲ-ਚੂਵਲ ਫਿਰ ਨਾਲੇ ਕੀ ਰੋਟੀ।
ਚਾਵਲ ਤਾਂ ਮੇਰੇ ਫੇਵਰਿਟ ਨੇ, ਬਟ ਮੰਮੀ ਨੇ ਕਿਹਾ ਕਿ ਰਾਤੀਂ ਨਹੀਂ ਖਾਣੇ।
ਹਾਂ, ਰਾਤੀ ਕਹਿੰਦੇ ਤੇ ਹੁੰਦੇ ਨੇ ਖਾਂਦੇ ਨੀ ਹੁੰਦੇ । ਪੇਟ ਚ ਦਰਦ ਹੁੰਦਾ, ਪਤਾ ਨਹੀਂ ਕੀ-ਕੀ ਕੁਛ
ਹਾਂਜੀ, ਬਸ ਤਾਂਹੀ ਮੰਮੀ ਨੇ ਮਨਾ ਕੀਤਾ। ਹੋਰ ਦੱਸੋ ਤੁਸੀਂ
ਹੋਰ ਬਸ, ਟਹਿਲਦੇ ਪਏ ਆ ਥੋੜਾ। ਹਵਾ ਲੱਗਦੀ ਏ। ਥੋੜੇ ਉਸ ਤੇ, ਥੋੜੇ -ਥੋੜੇ ਉੱਥੇ ਮੌਸਮ ਕਿਹੋ ਜਾ ਹੋ ਰਿਹਾ ਏ।
ਮੌਸਮ -ਮੌਸਮ ਬਿਲਕੁਲ ਵੀ ਹਵਾ ਨਹੀਂ ਆ ਰਹੀ।
ਅੱਛਾ ਗੁੰਮ ਮਚ ਰਿਹਾ।
ਮੱਛਰ ਐਨੇ ਹੋ ਰਹੇ ਨੇ।
ਕਿਉਂ ਲੈਟ ਨੀ ਆ ਰੀ।
ਲਾਈਟ ਤਾਂ ਹੈਗੀ ਐ।
ਤਾਂ ਵੀ
ਬਾਹਰ ਬੈਠੇ ਹੀ ਆ, ਹੁਣ ਅੰਦਰ ਆਈ ਆ।
ਅੱਛਾ।
ਹਾਂਜੀ। ਹੋਰ ਦੱਸੋ।
ਹੋਰ ਬਸ ਤੁਸੀਂ ਦੱਸੋ।
ਬਸ ਵੇਹਲੇ ਅਸੀਂ ਵੀ।
ਸਟਿਚਿੰਗ ਵਗੈਰਾ ਕਰਦੇ ਹੋ ਹਾਲੇ, ਕਪੜੇ ਕੁਪੜੇ ਦੀ।
ਕੀ?
ਸਟਿਚਿੰਗ ਵਗੈਰਾ ਵੀ ਕਰਦੇ ਤੁਸੀਂ?
ਨਹੀਂ ਨਹੀਂ। ਸ਼ੌਕ ਨਹੀਂ ਐ। ਹਾਂਜੀ। ਸਿਸਟਰ ਹੋਰ ਕਰਦੇ ਨੇ ਬਟ ਮੈਂ ਨਹੀਂ ਕਰਦੀ।
ਅੱਛਾ ਅੱਛਾ ਸ਼ੌਕ ਨਹੀਂ ਐ, ਕੁਛ ਮਨ ਨਹੀਂ ਕਰਦਾ ਹੋਣਾ।
ਹਾਂਜੀ, ਨਾ ਪਾਰਲਰ ਦਾ ਮਨ ਕਰਦਾ ਆ। ਬਸ ਹਾਂਜੀ। ਬਸ ਵੇਹਲੇ ਟਾਈਮ ਬਹਿ ਕੇ ਸ਼ਾਇਰੀਆਂ ਲਿਖ ਲੈਂਦੇ ਆ।
ਅੱਛਾ ਸ਼ਾਇਰੀ ਦਾ ਸ਼ੌਕ ਹੈ ਤੁਹਾਨੂੰ।
ਜੀ ਉਹਦਾ ਵੀ ਹੈਗਾ।
ਚਲੋ ਮੈਨੂੰ ਨਾ ਪਿੱਛੇ ਕੋਲ ਆ ਰਹੀ ਏ, ਮੈਂ ਤੁਹਾਨੂੰ ਕਰਨਾ ਕੋਲ ਓਕੇ।
ਠੀਕ।
ਓਕੇ ਜੀ।